ਹੈਲੋ।
ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ, ਹੈਲੋ ਆਵਾਜ਼ ਆ ਰਹੀ ਹੈ ਮੈਡਮ।
ਹਾਂਜੀ- ਹਾਂਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ- ਹਾਂਜੀ। ਹਾਂਜੀ- ਹਾਂਜੀ ਹੋਰ ਠੀਕ ਹੋ? ਕੀ ਕਰ ਰਹੇ ਸੀ। ਨਹੀਂ ਮੈਂ ਬਣਾ ਰਹੀ ਹਾਂ। ਸਬਜ਼ੀ ਬਣਾ ਰਹੀ ਹਾਂ।
ਕਿਸ ਚੀਜ ਦੀ ਬਣਾ ਰਹੇ ਹੋ।
ਆਲੂ।
ਆਲੂ ਦੀ ਸਬਜ਼ੀ, ਹਾਂਜੀ।
ਇਹ ਮੇਰੀ ਵੀੇ ਫੇਵਰੇਟ ਹੈਗੀ ਹੈ।
ਵਾਓ ਬਣਾ ਰਹੀ ਆ। ਆ ਜਾਓ।
ਬਸ ਮੈਡਮ ਥੈਂਕ ਯੂ, ਤੁਸੀਂ ਬਣਾ ਕੇ ਖਾਓ- ਖਾਓ ਜੀ। ਮੈਂ ਤਾਂ ਜੀ ਫਰੀ ਹੋ ਗਿਆ ਜੀ ਖਾਣਾ ਖਾ ਕੇ, ਰੋਟੀ- ਰੋਟੀ ਖਾ ਲਈ ਮੈਂ ਤਾਂ
ਤੁਸੀਂ ਕੀ ਖਾ ਲਿਆ, ਤੁਸੀਂ ਕੀ ਬਣਾ ਲਿਆ
ਮੈਂ ਪਰਮਲ, ਪਰਮਲ ਖਾਈ ਸੀਗੀ ਤੁਹਾਡੀ ਫੇਵਰਟ
ਪਰਮਲ ਮੇਰੀ ਤੇ ਫੈਵਰੇਟ ਹੈ, ਪਰਮਲ ਬਹੁਤ ਖਾਏ ਹੈ
ਉਹੀ ਕਹਿ ਰਹੇ ਨੇ ਮੈਂ ਤੁਹਾਡੀ ਫੇਵਰਟ ਖਾਈ ਸੀਗੀ ਅਤੇ ਤੁਸੀਂ ਤੁਸੀਂ ਤੁਸੀਂ ਮੇਰੀ ਫੇਵਰਟ ਬਣਾਈ ਹੋਈ ਜੀ ਸਬਜ਼ੀ
ਹ
ਹਾਂਜੀ ਤੁਸੀਂ ਇੱਧਰ ਆ ਜਾਣਾ ਮੈਂ ਉੱਧਰ ਆ ਜਾਣਾ
ਹਾਂ ਇਹ ਗੱਲ ਵੀ ਠੀਕ ਹੈ ਜੀ ਪਰ ਇਹ ਨਾ ਵੀ ਮੈਂ ਉੱਥੇ ਚਲਾ ਜਾਵਾਂ ਤੁਸੀਂ ਇੱਧਰ ਆ ਜਾਓ ਤੇ ਮੈਨੂੰ ਉੱਥੇ ਜਾ ਕੇ ਬਣਾ ਕੇ ਖਾਣਾ ਪਵੇ
ਨਹੀਂ- ਨਹੀਂ ਰੇਡੀ ਹੈ ਬਿਲਕੁਲ, ਬਣਾਉਨੇ ਕਦੀਏ
ਅੱਛਾ ਫਿਰ ਠੀਕ ਹੈ, ਫਿਰ ਤਾਂ ਠੀਕ ਹੈ ਜੀ ਫਿਰ ਕੋਈ ਚੱਕਰ ਨਹੀਂਗਾ, ਕਰ ਸਕਦੇ ਹਾਂ ਜੀ ਯੂਜ
ਹਾਂਜੀ- ਹਾਂਜੀ ਰੇਡੀ ਬਿਲਕੁਲ, ਬਣਾ ਕੇ ਖਾਣ ਦੀ ਲੋੜ ਹੀ ਨਹੀਂ ਹੈ ਰੇਡੀ ਰੱਖੀ ਦੀ ਮੈਂ
ਅੱਛਾ ਇਹ ਠੀਕ ਹੈ ਜੀ
ਹਾਂਜੀ
ਹੋਰ ਘਰੇ ਠੀਕ ਨੇ ਸਾਰੇ
ਹਾਂਜੀ ਤੁਸੀਂ ਸੁਣਾਓ ਪਰਿਵਾਰ ਮੰਮੀ ਪਾਪਾ ਸਾਰੇ
ਹਾਂਜੀ ਸਭ ਵਧੀਆ ਨੇ ਜੀ, ਗਰਮੀ ਹੈ ਸੁੱਤੇ ਨੇ ਸਾਰੇ
ਹਾਂਜੀ
ਬੱਚੇ ਮੈਂ ਇਕੱਲਾ ਹੈਗਾ ਜੀ, ਮੈਂ ਅਨਮੈਰਿਡ ਹੈਗਾ
ਅੱਛਾ ਅਨਮੈਰਿਡ ਹੋ ਮੈਨੂੰ ਲਗਾ ਮੈਰਿਡ ਹੋ, ਸੋਰੀ, ਹਾਂਜੀ
ਉਹ ਹੈ ਨਾ, ਵੀ ਹੁਣ ਘਰਦੇਏ ਘਰਦੇਏ ਇਸੇ ਐਸੇ ਵੱਲ ਮੁੜੇ ਹੋਏ ਨੇ। ਬਈ ਹੁਣ, ਮੈਰਿਡ ਵਾਲਾ ਸਟੇਟਸ ਏਦਾਂ ਚੇਂਜ ਕਰ ਦੇਈਏ।
ਹਾਂਜੀ- ਹਾਂਜੀ।
ਹੋਰ ਕੀ ਕਰਦੇ ਹੋ ਤੁਸੀਂ, ਹਾਂਜੀ ਕੀ ਕਰਦੇ ਹੋ?
ਹਾਂਜੀ ਮੈਂ ਪੜ੍ਹਾਈ ਵੀ ਕਰਦੀ ਹਾਂ। ਤੇ ਮੇਰੀ ਮੈਰਿਡ ਹੋਈ ਦੀ ਮੈਂ ਜੋਬ ਵੀ ਕਰਦੀ ਆਂ, ਸਕੂਲ ਪੜਾ ਰਹੀ ਆ। ਟੀਚਰ ਐ ਮੈੰ
ਅੱਛਾ ਫਿਰ ਤਾਂ ਲਾਈਨ ਵੀ ਆਪਣੀ ਇੱਕ ਹੋ ਗਈ ਮੈਡਮ
ਹਾਂਜੀ
ਫਿਰ ਤਾਂ ਆਪਣਾ ਪ੍ਰੋਫੈਸ਼ਨ ਵੀ ਇੱਕੋ ਹੀ ਹੋ ਗਿਆ
ਹਾਂਜੀ, ਤੁਸੀਂ ਕੀ ਕਰਦੇ ਹੋ
ਮੈਂ ਟੀਚਿੰਗ ਕਰਦਾਂ ਤੇ ਵੈਸੇ ਮੇਰਾ ਨ ਗੌਰਮੈਂਟ ਜੋਬ 'ਚ ਮੇਰਾ ਨੰਬਰ ਆਇਆ ਹੈ ਹੈ
ਤੇ ਜੁਆਇਨਿੰਗ ਰਹਿੰਦੀ ਹੈ ਮੇਰੀ
ਹਾਂਜੀ ਮੈਂ ਤੇ ਵੈਸੇ ਬੀਐਡ ਕੀਤੀ ਦੀ ਹੈ, ਤੇ ਮੈਂ ਤਿੰਨ ਜੋਬ ਕਰਨੀ ਆ ਨਾਲ ਟਿਊਸ਼ਨ ਵੀ ਪੜਾਉਂਦੀ ਹਾਂ, ਮੀਸ਼ੋ ਕੰਪਨੀ ਨਾਲ ਵੀ ਅਟੈਚ ਹਾਂ ਤੇ ਆਪਣੇ ਸਕੂਲ ਵੀ ਪੜ੍ਹਾਉਂਣੀ ਆਂ, ਤਿੰਨੋ ਇੱਕੋ ਸਾਥ ਕਰਨੀ ਆ ਜੋਬਸ, ਹਾਂਜੀ
ਬੜਾ ਬਿਜ਼ੀ ਸ਼ਡਿਊਲ 'ਚ ਤੁਸੀਂ ਕੰਮ ਕਰ ਰਹੇ ਹੋ ਨਾ?
ਬਹੁਤ ਜ਼ਿਆਦਾ ਬਿਜ਼ੀ, ਹਾਂਜੀ।
ਤੇ ਫਿਰ ਮੈਡਮ ਕੱਲ੍ਹ, ਕੱਲ੍ਹ ਤੋਂ ਤਾਂ ਮੇਰੇ ਪਰਸੋਂ ਤੋਂ ਸਕੂਲ, ਸਕੂਲ ਲੱਗ ਜਾਣੇ ਨੇ ਫਿਰ ਤੁਹਾਨੂੰ ਪ੍ਰੋਬਲਮ ਨੀ ਹੈ
ਹਾਂਜੀ -ਹਾਂਜੀ, ਇੱਕ ਤਰੀਕ ਤੋਂ ਲੱਗ ਜਾਣੇ ਆ।
ਹਾਂ, ਇੱਕ, ਇੱਕ ਤਰੀਕ ਤੋਂ ਕੰਮ ਸ਼ੁਰੂ ਕਰਨਾ ਸਕੂਲ ਦਾ ਵੀ ਤੁਸੀਂ ਹੈਨਾ ਦੁਬਾਰ ਤੋਂ, ਫਿਰ ਤਾਂ ਤੁਹਾਡਾ ਸ਼ਡਿਊਲ ਬਹੁਤ ਜ਼ਿਆਦਾ ਬਿਜ਼ੀ ਹੋ ਜਾਣਾਏ।
ਹਾਂਜੀ ਹਾਂਜੀ। ਬਹੁਤ ਜ਼ਿਆਦਾ ਬਿਜ਼ੀ। ਮੈਂ ਕਹਿ ਤੇ ਰਹੀ ਹੋ ਮੈਂ ਕੱਲ ਕੋਲ ਕੀਤੀ ਨੀ ਕਿਸੇ ਨੂੰ ਵੀ ਮੈਂ। ਬਿਸ਼ੀ ਹੋ ਜਾਂਣੀ ਆ ਥੋੜ੍ਹੀ।
ਉਹੀ ਹੈ ਮੈਨ ਸੇਮ ਸਿਸਟਮ ਹੀ ਮੇਰਾ ਐ ਮੈਂ ਟਿਊਸ਼ਨ ਵੀ ਪੜਾਉਂਦਾ ਬੱਚਿਆਂ ਨੂੰ। ਤੇ ਮੇਰੇ ਤਾਂ ਇਹ ਜੂਨ ਦੇ ਮਹੀਨੇ ਵਿੱਚ ਵੀ ਆਉਂਦੇ ਰਹੇ ਨੇ ਬੱਚੇ। ਛੁੱਟੀ ਹੋਈ ਨਹੀਂ ਗ ਉਹਨਾਂ ਦੀ ਉਹ ਕਹਿੰਦੇ ਜੀ ਨਹੀਂ ਸਰ ਸਾਨੂੰ ਤਿਆਰੀ ਕਰਵਾ ਦੋ। ਅੱਛਾ ਗੌਰਮੈਂਟ ਜੋਬ ਚ ਲੱਗੇ ਹੋਏ ਨੇ।
ਮੇਰੇ ਹਸਬੈਂਡ ਮੈਥ ਦੇ ਟੀਚਰ ਹੈ। ਮੈਥ ਦੇ। ਹਾਂਜੀ ਪ੍ਰਾਈਵੇਟ ਮੈਥ ਦੇ ਟੀਚਰ ਹੈ।
ਅੱਛਾ ਅਤੇ ਤੁਹਾਡਾ ਸਬਜੈਕਟ ਕਿਹੜਾ ਪੈਂਦਾ ਮੈਡਮ।
ਮੇਰਾ ਆਪਣਾ ਇੰਗਲਿਸ਼ ਪੈਂਦਾ।
ਲੈ ਜੀ ਫੇਰ ਤਾਂ ਜੀ ਦੋ ਯੂਨੀਕ ਟੀਚਰਸ ਨੇ ਘਰੇ ਹਨਾ।
ਹਾਂਜੀ। ਹਾਂਜੀ ਹਾਂਜੀ ਹਾਂਜੀ। ਹੋਰ ਤੁਸੀਂ ਕਹਿਣੇ ਟੀਚਰ ਹੋ ਨਹੀਂ ਨਹੀਂ। ਉਹ ਮੇਰੀ ਗੁੜੀਆ ਹੈਗੀ ਨਾ ਥੋੜੀ ਜਿਹੀ ਆਵਾਜ਼ ਲਗਾ ਰਹੀ ਸੀ। ਮੰਮਾ ਨੂੰ ਮੈਂ ਫਿਰ ਮੈਨੂੰ।
ਠੀਕ ਹੈ। ਨਹ ਹਾਂ ਇਹ ਬੱਚੇ ਤਾਂ ਜੀ ਸ਼ਰਾਰਤੀ ਸ਼ਰਾਰਤੀ ਹੁੰਦੇ ਨੇ ਨਾ।
ਬਹੁਤ ਤੰਗ ਕਰਦੀ ਹ ਬਹੁਤ। ਗਰਮੀ ਹੈਗੀ ਨਾ ਉਹਦੇ ਕੋਲ ਬੈਠਾ ਨੀ ਜਾਂਦਾ ਮੰਮਾ ਕੂਲਰ ਚਲਾ ਦੋ।
ਹਮਅਅ ਗਰਮੀ ਬਹੁਤ ਇ ਇਸ ਇਸ ਵਾਰੀ ਮੈਮ ਥੋੜ੍ਹੀ ਹੈ ਵੀ ਜ਼ਿਆਦਾ ਹਾਂ। ਹਰ ਵਾਰੀ ਤੋਂ ਵੱਧ ਹੈ। ਇਸ ਵਾਰੀ ਗਰਮੀ ਦਾ ਬੁਰਾ ਹਾਲ ਹੋ ਪਿਆ ਆਪਣੇ। ਹਾਲੇ ਤਕ ਕੋਈ ਬਾਰਸ਼ ਬਰਸਾਂਤਾਂ ਵਗੈਰਾ ਆਈਆਂ ਨਹੀ ਗੀਆਂ। ਤੇ ਥੋੜੀਆਂ ਬਰਸਾਤਾਂ ਆਉਣਗੀਆਂ ਫਿਰ ਠੀਕ ਹੋਏਗਾ ਮੌਸਮ।
ਹਾਂਜੀ। ਹਾਂਜੀ ਹਾਂਜੀ ਦੇਖੋ ਗਰਮੀ ਕਰਕੇ ਮੇਰਾ। ਬੇਬੀ ਕਹਿੰਦਾ ਮੈਨੂੰ ਬਾਹਰ ਲੈ ਕੇ ਜਾਓ ਮੈਂ ਕਿੱਥੇ ਲੈ ਕੇ ਜਾਓ ਮੈਂ ਕਿਚਨ ਚ ਲੱਗੀ ਰ ਗਰਮੀ ਚ ਇੰਨੇ। ਪਸੀਨੇ ਆਉਂਦੇ ਬਾਹਰ ਧੁੱਪੀਨੀ ਕੜਕ ਕਹਿੰਦੇ ਮੈਨੂੰ ਬਾਹਰ ਲੈ ਕੇ ਜਾਓ ਕਮਾਨ ਛੋਟਾ ਹਨਾ। ਹੋਰ ਸਾਲ ਦਾ ਹੈ ਨਾ ਚਾਰ ਸਾਲ ਦਾ। ਹਾਂਜੀ।
ਮੈਂ ਤਾਂ ਮੈਡਮ ਪ੍ਰਾਇਮਰੀ ਟੀਚਰਸ ਦੀ ਜੋੌਬ ਜੋ ਹੈਗਾ ਵੈਸੇ।
ਹਮ ਹਮ।
ਈ ਡ ਟੀ ਹੋਈ ਹੈ ਮੇਰੀ ਈ ਡ ਟੀ ਹੋਣ ਤੋਂ ਬਾਅਦ ਮੇਰੀ ਗ੍ਰਿ ਪਜੀਸ਼ਨ ਹੋਗੀ ਅਮੇ ਗੀ। ਐਮ ਏ ਹਿਸਟਰੀ ਦੇ
ਬ ਨਾਈਸ ਹ ਬਹੁਤ ਨਾਈਸ।
ਤੇ ਹੈ।
ਦੇਖੋ ਅੱਜ ਕਲ੍ਹ ਟੀਚਰ ਬਣਨਾ ਵੀ ਜ਼ਰੂਰੀ ਹੈ।
ਹਾਂਆਾਾਾਾਾਾਾਾ।
ਆਪਣੇ ਲਈ ਦੇਖੋ ਫਿਊਚਰ ਬਣਾਣਾ ਬਹੁਤ ਜ਼ਰੂਰੀ ਹੈ।
ਹਮਮਮ।
ਹਾਂਜੀ।
ਤੇ ਹੁਣ ਵੈਸੇ ਮੈਡਮ ਗਰਮੀ ਬਹੁਤ ਹੈ ਮੈਡਮ। ਬਹੁਤ ਕੀ ਕਹਿ ਸਕਦੇ ਹਾਂ ਇਸ ਵਾਰੀ ਤਾਂ ਰਿਕਾਰਡ ਤੋੜਿਆ ਹੋਇਆ ਗਰਮੀ ਨੇ। ਮਤਲਬ ਇਹ ਹੈ ਹਾਂ ਮੈਂ ਨਾ। ਹਾਂ ਫੋਰਟੀ ਏਟ ਤੱਕ ਚਲਾ ਗਿਆ ਮੈਂ ਅੱਜ ਨਾ ਹੁਣ ਮਾਰਕੀਟ ਮਾਰਕੀ। ਜਾਣਾ ਪੈ ਗਿਆ ਸੀ ਮੈਨੂੰ ਸਵੇਰੇ। ਤੇ ਮੈਂ ਬਸ ਹੁਣ ਜਸਟ ਤੁ ਹਮ, ਲਗ-ਭਗ ਮੰਨ ਕੇ ਚਲੋ, ਸਾਢੇ ਬਾਰਾਂ ਵਜੇ ਆਇਆ ਸੀਗਾ। ਏ ਕੀ ਹੋਇਆ ਮੈਨੂੰ ਆਏ, ਨੂੰ ਇੰਨੀ ਗਰਮੀ, ਮਤਲਬ ਇਹ ਸੀ ਨਾ ਬ ਕਿਥੇ ਦਿਨ, ਨ ਨਿਕਲ ਸਕਦੇ, ਕਿਸੇ ਦਿਨ ਬਹਿ ਕੇ ਮਾਰਕੀਟ ਤੇ ਵਿੱਚ, ਕੱਢ ਲੈਣਾ ਚਾਹੀਦਾ ਸੀਗਾ। ਹਾਂ ਮੈਂ ਕਿਹਾ ਬਾਈਕ ਤੇ ਇਨੀ ਗਰਮੀ,
ਹਾਂਜੀ- ਹਾਂਜੀ
ਪਰ ਉਹਨੇ, ਫਾਦਰ ਸਾਹਿਬ ਦੀ ਦਵਾਈਆਂ ਲੈਣ ਜਾਣਾ ਸੀਗਾ, ਤੇ ਵਸਾਤੇ ਕਰਕੇ ਜਾਣਾ ਜ਼ਰੂਰੀ ਸੀਗਾ।
ਹਮ, ਹਮ, ਹਮ, ਹਮ।
ਹਾਂ
ਦੇਖੋ, ਗਰਮੀ ਕਰਕੇ ਨਾ ਮੈਂ ਵੀ ਬਾਹਰ ਨੀ ਨਿਕਲ ਰਹੀ, ਮੇਰਾ ਬੜਾ ਜੀਅ ਕਰਦਾ ਮੈਂ, ਆਪਣੀ ਘੁੰਮਣ ਆਈ ਦੀ, ਆ ਇੱਥੇ ਲੇਕਿਨ, ਗਰਮੀ ਕਰਕੇ ਮੇਰਾ ਪੈਰ ਰੱਖਣ ਦਾ ਜੀਅ, ਨੀ ਕਰ ਮੈਂ ਆਈ ਆ, ਬੱਸ ਕੂਲਰ ਦੇ ਅੱਗੇ ਸੌ ਜਾਾ ਮੈਂ ਇੱਧਰ, ਰਾਜਸਥ ਤਰਫ ਮੇਰੇ, ਰਾਜਸਥਾਨ ਮੇਰੇ ਪੇਕੇ ਨੇ, ਤਰਫ ਆਈ ਆ ਮੰਮਾ ਕੋਲ
ਹਾਏ, ਮੈਡਮ ਤੁਸੀਂ ਤਾਂ ਹੋਰ ਵੀ ਗਰਮੀ ਚ, ਜਾਂਦੇ ਰਹੇ ਉੱਧਰ ਨੂੰ?
ਬਹੁਤ, ਜ਼ਦਾ ਮੈਨੂੰ ਦੋ ਸਾਲ ਬਾਅਦ, ਆਉਣਾ ਪੈਂਦਾ ਕਿਉਂਕਿ, ਗਰਮੀ ਚ ਚਲੋ ਛੁੱਟੀਆਂ ਹੁੰਦੀਆ ਹਾਂਜੀ- ਹਾਂਜੀ
ਤੇ ਪੈਕੇ, ਰਾਜਸਥਾਨ ਨੇ ਮਤਲਬ
ਮੇਰੇ ਪੇਕੇ, ਰਾਜਸਥਾਨ ਹੈ, ਸੋਹੁਰੇ ਮੇਰੇ, ਪੰਜਾਬ ਆ
ਤੇ ਮੈਨੂੰ ਤੁਹਾਡੇ ਪੇਕੇ, ਪੰਜਾਬੀ ਨੇ ਕਿ, ਜਿਵੇਂ ਉੱਧਰ ਬਾਗੜੀ ਬੋਲੀ, ਜਾਂਦੀ ਹੈ ਉਹ ਨੇ
ਨਹੀਂ, ਅਸੀਂ ਪੰਜਾਬੀ ਹਾਂ, ਆਨੰਦ ਫੈਮਲੀ ਹਾ। ਤੇ, ਹਾਂਜੀ। ਪੰਜਾਬੀ, ਦੇ ਉਪਰ ਪੰਜਾਬੀੀ ਆਂ ਅਸੀ ਪੱਕੇ ਪੰਜਾਬ ਦੇ?
ਅੱਛਾ, ਠੀਕ ਐ ਮਤਲਬ, ਪਰਪੇਕੇ ਹੈਗੇ, ਉੱਥੇ ਨੇ ਮਤਲਬ ਪੇਰੈਂਟਸ ਉੱਥੇ ਰਹਿਣ ਲੱਗੇ, ਜਾਂ ਆਪਣੇ ਦਾਦੇ ਪੇਰੈਂਟਸ ਹੋ ਗਏ।
ਹਾਂਜੀ- ਹਾਂਜੀ ਉਹ ਪਤਾ ਹੀ ਕੀ ਪਹਿਲੇ, ਅਸੀਂ ਦੂਜੀ ਜਗ੍ਹਾ ਰਹਿੰਦੇ ਸੀ। ਫਿਰ ਅਸੀਂ ਨਾ ਦਾਦਾ ਜੀ ਦਾ ਮੁ ਕਾਨ ਸਿੰਘ, ਦੇ ਵਿੱਚ ਰਹਿਣ ਲੱਗ ਗਏ। ਕੁਛ ਲੈ ਗਏ, ਫੇਿਰ ਉਹ ਸਾਨੂੰ ਮਿਲਣ ਗੇ
ਦਇਆ ਫਰਮ ਦੀ ਸਿਸਟਮ
ਹਾਂਜੀ, ਹੁਣ ਦੇ। ਦੇਖੋ, ਮੈਂ ਰਾਜਸਥਾਨ ਚ ਆਹੀਦੀ, ਇੱਥੇ ਪਹਾੜ ਇੰਨੇ ਗਰਮ ਹੋਏ ਦੇ ਨੇ, ਨਾ ਮੇਰਾ ਜੀਅ, ਨਈ ਕਰਦਾ ਮੈਂ ਘੁੰਮਣਾ, ਇੱਥੇ ਨਹਿਰ ਵਗੈਰਾ ਸਾਰੀ ਚੀਜ਼, ਇੰਨੀ ਮਤਲਬ ਕਿ ਕੀ, ਬਈਏ ਨਾ
ਉਹ ਮੈਡਮ, ਮੈਂ ਉਹੀ ਤਾਂ ਮੈਂ, ਤੁਹਾਨੂੰ ਕਹਿ ਕਹਿ ਰਿਹਾ ਨਾ ਬ ਤੁਸੀਂ, ਤਾਂ ਪੰਜਾਬ ਛੱਡ ਕੇ ਰਾਜਸਥਾਨ ਚ, ਜਾ ਬੜੇ ਉੱਧਰ ਨੂੰ ਤੇ ਉੱਧਰ ਤਾਂ, ਆਪਣੇ ਨਾਲੋਂ ਵੀ ਬਥੇਰੀ, ਗਰਮੀ ਆਪਣੇ ਨਾਲੋਂ ਤਾਂ, ਵੈਸੇ ਵੀ ਉੱਧਰ ਤਿੰਨ- ਚਾਰ ਡਿਗਰੀ ਟੈਂਪਰੇਚਰ, ਦਾ ਫ਼ਰਕ ਰਹਿੰਦਾ ਹੈ
ਔਖਾ ਹੁੰਦਾ, ਗਰਮੀ ਚ ਨੇ ਕਾਰਕੇ ਮੇਰੇ ਕੋਲ ਤਾਂ, ਵੈਸੇ ਟੀਚਰ ਮੈਨੂੰ, ਨਿਕਲਣਾ, ਬੜਾ ਮੁਸ਼ਕਿਲ ਆਉਂਦਾ, ਮੈਂ ਕੋਲ ਛੁੱ? ਮੈਂ ਆਉਂਦੀ ਆਂ, ਚਲੋ ਹਫ਼ਤੇ ਜਿੰਨੇ ਵੀ ਦਿਨ ਦੀ, ਮੈਂ ਹਾਂਜੀ।
ਤੇ ਦਸੰਬਰ, ਵਾਲੀਆਂਆ ਛੁਟੀਆਂ ਹੀ ਹੁੰਦੀਆਂ ਨੇ ਕਿੱਧਰ ਜਾਣ ਵਾਸਤੇ।
ਹਾਂਜੀ- ਹਾਂਜੀ ਮੈਂ ਤੁਸੀਂ ਮ ਤਿੰਨ ਸਾਲ, ਬਾਅਦ ਆਨੀ ਆ ਆਪਣੇ ਪੇਕੇ ਤਿੰਨ ਚਾਰ, ਸਾਲ। ਗਰਮੀ ਚ ਮੈਂ ਆਹਨ ਵਾਲੀ ਨਹੀਂੀ, ਕਰਦਾ ਫੇਿਰ ਬੱਚੇ, ਬਹੁਤ ਲੰਬੇ ਟਾਈਮ ਤੋਂ ਆਈ ਹਾਂ। ਕਿਉਂਕਿ, ਮੈਨੂੰ ਟਾਈਮ ਹੀ ਨੀ ਮਿਲਦਾ, ਟਿ- ਊਸ਼ਨਾਂ ਵਗੈਰਾ ਵੀ ਬੱਚੇ ਦੀ ਹੁੰਦੀ ਪੇਪਰ ਵਗੈਰਾ ਹੁੰਦੇ ਫਰ ਤ ਮੇਰਾ ਨਿਕਲਣਾ ਪਲੋਸ
ਉਹੀ ਹੈ, ਸਹੀ ਗੱਲ ਹੈ ਜੀ।
ਹਾਂਜੀ, ਹੁਣ ਸਕੂਲ ਖੁੱਲ ਜਾਣੇ, ਫਿਰ ਮੈਂ ਸਵੇਰੇ ਤੋਂ ਲੈ ਕੇ ਜੋ ਰਾਤ ਤੱਕ, ਡਿਊਟੀ ਕਰਨੀ। ਰਾਤੀ ਆ ਕੇ, ਰੋਟੀ ਖਾ ਕੇ, ਸੋ ਜਾਣੇ ਗਰਮੀ ਚ
ਬ ਉਹ ਇਹਤਕੀ ਨਾ ਮੈਂ ਵੀ ਟੂਰ ਬਣਾਇਆ ਸੀਗਾ ਮੈਡਮ ਬਾਹਰ ਜਾਣ ਦਾ ਯਾਤਰਾ ਤੇ ਤੇ ਅਸੀਂ ਸਾਰੀ ਫੈਮਿਲੀ ਚੱਲਣਾ ਸੀ। ਸੀਗਾ ਪਰ ਗਰਮੀ ਦੀ ਵਜ੍ਹਾ ਨਾਲ ਮਨ ਨਹੀਂ ਕੀਤਾ ਵੀ ਕਿਥੇ ਜਾ ਕੇ ਆਈਏ। ਇਹ ਸੀਗਾ ਵੀ ਨਹੀਂ ਘਰਰੇ ਬੈਠੇ ਹ ਚੰਗੇ ਰਹਾਂਗੇ।
ਹਾਂਜੀ ਨਹੀਂ ਚਲੋ ਕੋਈ ਨੀ ਗਰਮੀ ਹੈ ਗਰਮੀ ਕਰਕੇ ਦੂ ਜਾਂ ਦੂਰ ਬਣਾ ਲੈਂਦੇ ਦੇਖੋ ਅੱਜ ਕੱਲ ਮਨਾਲੀ ਬਣਾ ਲੈਂਦੇ।
ਉਹ ਇਹ ਇਹ ਸੀਗਾ ਨਾ ਵੀ ਜਦੋਂ ਨਹੀਂ ਉਧਰ ਜਾਣ ਦੀ ਪਲੈਨਿੰਗ ਬਣਾ ਲੈਂਦੇ ਪਰ ਉਹੀ ਚੀਜ਼ ਨਾ ਜਦੋਂ ਫੈਮਿਲੀ ਨਾਲ ਜਾ ਰਹੀ ਸੀ ਤੇ ਕਹਿੰਦੇ ਜੀ ਕਿਸੇ ਧਾਰਮਿਕ ਸਥਾਨ ਤੇ ਚੱਲਦੇ ਆ।
ਹਾਂਜੀ- ਹਾਂਜੀ ਬਹੁਤ ਅੱਛਾ ਹੈ ਇਹ ਚੀਜ਼ ਤੇ ਬਹੁਤ ਅੱਛੇ ਧਾਰਮਿਕ ਸਥਾਨ ਤੇ ਜਾਣਾ ਇਸ
ਇਹਦੇ ਵਜਾ ਨਾਲ ਕੈਂਸਲ ਕਰਨਾ ਪੈ ਗਿਆ ਇੰਨੀ ਗਰ
ਹੂੰ- ਹੂੰ- ਹੂੰ -ਹੂੰ
ਹਾਂਜੀ ਗਰਮੀ ਕਰਕੇ ਨਾ ਮੈਨੂੰ ਤਾਂ ਭੁੱਖ ਵੀ ਨੀ ਲੱਗ ਦੀ ਦੇਖ ਕਿਤੇੇ ਦੀ ਇੰਨੀ ਧੁੱਪ ਆਈ ਦੀ ਨਾ ਬਹੁਤ ਕੜਕ ਧੁੱਪ ਏ। ਮੈਂ ਸਵੇਰ ਦਾ ਨਾਸ਼ਤਾ ਨੀ ਕੀਤਾ ਹੁਣ ਜਾ ਕੇ ਮੈਂ ਰੋਟੀ ਬਣਾ ਕੇ ਹਜੇ ਵੀ ਭੁੱਖ ਨੀ ਲੱਗਦੀ ਵੀ ਬਸ ਬਣਾ ਕੇ ਰੱਖ
ਮੈਡਮ
ਮੈਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ।
ਹਾਂ ਉਹ ਹੈ ਹੀ ਬਹੁਤ ਮੈਮ ਇਸ ਵਾਰੀ ਤਾਂ
ਹਾਂਜੀ ਦੇਖੋ ਕੱਪੜੇ ਪਾਉਣ ਦਾ ਜੀਅ ਨਹੀਂ ਕਰਦਾ ਕੋਟਨ ਦਾ ਪਿਓਰ ਕੋਟਨ ਦਾ ਉਹਵੇ ਤੇ ਪਾਇਆ ਵੀ ਜਾਂਦਾ। ਕੋਈ ਟੀ ਸ਼ਰਟ ਪਾ ਲੋ ਪਸੀਨਾ ਪਸੀਨ ਹੋ ਜਾਂਦਾ ਬੰਦਾ ਸ਼ੂਜ ਨਹੀਂ ਪੈਂਣ ਦਿੰਦੇ ਚਲੋ ਸ਼ੂਜ ਦਾ ਦਿਨ ਦਾ ਵੋਕ ਕਰਨ ਜਾਣਾ ਹੁੰਦਾ ਸਵੇਰੇ ਸ਼ੂਜ਼ ਵੀ ਨਹੀਂ ਪਾਏ ਜਾਂਦੇ।
ਹਾਂ ਸਹੀ ਹੈ ਜੀ।
ਹਾਂਜੀ- ਹਾਂਜੀ ਹਾਂਜੀ- ਹਾਂਜੀ ਹਾਂਜੀ ਹਾਂਜੀ ਮੈਨੂੰ ਬਹੁਤ ਅੱਛਾ ਲੱਗਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਤੇ ਹਾਂਜੀ ਸਤਿ ਸ਼੍ਰੀ ਅਕਾਲ।